ਹੈਲੋ, ਹੈਲੋ ਸਾਸੀ ਕਾਲ
ਜੀ ਹੋਰ ਕੀ ਹਾਲ ਏ ਮੈਂ ਤੇ ਠੀਕ ਆਂ, ਤੁਸੀ ਸੁਨਾਓ ਕੀ ਕਰਦੇ ਪਏ ਓ?
ਬਸ ਮੈਂ ਅਪਨਾ ਬੁਟੀਕ ਈ ਚਲਾ ਰਈ ਆਂ।
ਅੱਛਾ, ਚਲੋ ਵਦੀਆ, ਹੋਰ ਕਿਸ ਕਿਸ ਟਾਈਪ ਦੇ ਆਂਦੇ ਆ ਸੂਟ ਹਰ ਤਰ੍ਹਾਂ ਦੇ?
ਹਾਂਜੀ, ਪੈਂਟਾਂ ਵਾਲੇ, ਪਲਾਜੋ਼ ਵਾਲੇ, ਲੈਂਗੇ ਵਾਲੇ ਸਬ ਤਰਾ ਦੇ ਸੀ ਲਈ ਦੇ ਨੇ।
ਅੱਛਾ- ਬੋਤ ਅੱਛੀ ਗੱਲ ਐ, ਅੱਛਾ- ਵੈਰੀ ਗੁਡ ਚਲੋ ਫੇਰ ਠੀਕ ਏ ਤੁਸੀਂ ਮੈਨੂੰ ਦਸੇਆ, ਮੈਂ ਕੁਛ ਨੀ ਬਸ ਬੈਠੀ ਹੋਈ ਆਂ। ਹੁਨੇ ਫ੍ਰੀ ਹੋਈ ਆਂ। ਤੇ ਬੈਠ ਗਈ ਆਂ, ਚਲੋ ਹੋਰ ਤੁਸੀਂ ਸਾਰੇ ਦੇ ਲਾਈਨੀਂਗ ਵਾਲੇ ਵੀ ਸੂਟ
ਹਾਂਜੀ, ਹਾਂਜੀ ਸਬ ਹਰ ਤਰ੍ਹਾਂ ਦਾ।
ਚਲੋ ਠੀਕ ਐ, ਮੈਂ ਫਿਰ ਤੁਆਨੂੰ ਦੇਕੇ ਜਾਵਾਂਗੀ।
ਹਾਂਜੀ, ਹਾਂਜੀ ਤੁਸੀਂ, ਹਾਂਜੀ ਤੁਸੀਂ ਕੋਰੀਅ ਕਰਾ ਦੇਨਾ ਮੈਂ ਸੀ ਕੇ ਤੂਹਾਨੂੰ ਫੇਰ, ਬੈਕ ਕੋਲ ਕੋਰੀਅਰ ਈ ਕਰਾ ਦਾਂਗੀ।
ਹਾਂ, ਕੋਈ ਨੀ, ਕੋਈ ਨੀ, ਓਨਲਾਈਨ ਤੁਸੀਂ ਮੈਨੂੰ ਦੱਸ ਦੇਨਾ ਕਿੱਦਾਂ
ਹਾਂਜੀ।
ਚਲੋ ਠੀਕ ਏ ਹੋਰ ਸੁਣਾਓ ਕ
ਵਗੈਰਾ ਵੀ ਬਣਾ ਲੈਂਦੇ ਆ ਹਾਂਜੀ ਸਭ ਠੀਕ ਨੇ ਸਵੈਟਰ ਸਵੈ ਵਗੈਰਾ ਵੀ ਬਣਾ ਲੈਂਦੇ ਆਂ।
ਅੱਛਾ -ਅੱਛਾ ਤੇ ਤੁਸੀਂ ਨਾਲ ਲਗਾਏ ਹੋਏ ਨੇ ਕੁੜੀਆਂ ਲਾਈਆਂ ਹੋਈਆਂ ਕਿ ਕੱਲੇ ਹੀ ਕਰਦੇ ਹੋ ਹੈਂਡਲ ਸਾਰਾ ਕੁਛ ਅੱਛਾ ਚਲੋ।
ਹਾਂਜੀ ਕੰਮ ਕਰਦੀਆਂ ਫੇਰ ਕਿ ਸਾਡੇ ਨਾਲ ਨਾਲ ਹੋਰਨਾਂ ਨੂੰ ਵੀ ਸਿੱਖਣ ਨੂੰ ਮਿਲ ਜਾਂਦਾ।
ਹਾਂ ਬਿਲਕੁਲ ਚਲੋ ਵਧੀਆ ਹੈ ਕੰਮ ਤੇ ਬਹੁਤ ਅੱਛਾ ਏ। ਮੈਂ ਕੁੱਛ ਨੀ ਬਸ ਆਪਣੇ ਬੱਚਿਆਂ 'ਚ ਲੱਗੀ ਹੋਈ ਹਾਂ। ਬੱਚਿਆਂ ਦੀ ਛੁੱਟੀਆਂ ਪੈ ਗਈਆਂ। ਗਰਮੀ ਗਰਮੀ ਦੇ ਮਜੇ ਲੈ ਰਹੇ ਆ ਹੋਰ ਕੁਤ ਕੁਛ ਨੀ। ਨਾ ਹਜੇ ਨਹੀਂ ਉਹ ਆ ਸਾਡੇ ਗੈਸਟ ਆਏ ਦੇ ਸੀਗੇ ਨਾ ਹੁਣ ਜਾਵਾਂਗੇ ਥੋੜੇ ਦਿਨ ਤੱਕ ਅਸੀਂ ਵੀ
ਅੱਛਾ -ਅੱਛਾ। ਅਸੀਂ ਤੇ ਜਾ ਈ ਨੀ ਪਾਂਦੇ ਨਾ ਅਸੀਂ ਬੁਟੀਕ ਨੀ ਬੰਦ ਕਰ ਸਕਦੇ ਨਾ, ਸਾਡਾ ਇੱਕ ਮਿੰਟ ਵੀ ਬੰਦ ਨੀ ਹੁੰਦਾ।
ਹਾਂ ਇਹ ਤੇ ਹੈ ਈ ਏ ਬੁਟੀਕ ਫਿਰ ਟਾਈਮ ਸਿਰ ਸਭ ਨੂੰ ਕੱਪੜੇ ਚਾਹੀਦੇ ਵੀ ਨੇ, ਹੂੰ।
ਤੇਜ ਨਾ ਬਹੁਤ ਅੱਛੇ ਸੇ, ਮਤਲਬ ਤੇਜ ਸ ਤੁਹਾਡੇ ਪਸੰਦ ਹੋਏ ਸਲਵਾਨ ਦੀ ਬਸ ਉਦੇ ਸਿਲ ਦਾਂਗੇ ਕੋਈ ਗੱਲ ਨੀ। ਇੱਕ ਵਾਰ ਮੌਕਾ ਦਿਓ ਸਾਨੂੰ ਵੀ ਸੇਵਾ ਕਰਨ ਦਾ।
ਕੋਈ ਗੱਲ ਨੀਂ ਜੀ ਠੀਕ ਹੈ, ਜ਼ਰੂਰ ਦੇਵਾਂਗੇ।
ਹੋਰ ਦੱਸੋ ਕੀ ਕਰ ਰਹੇ ਹੋ?
ਕੱਪੜੇ ਤੈਅ ਲਗਾ ਰੀਂ ਆਂ ਕੱਪੜੇ ਧੋ- ਤੇ ਸੀਗੇ ਮੈੰ ਕਿਆ ਕੱਪੜੇ ਤੈਅ ਲਾ ਲਈਏ। ਤੇ ਹੋਰ-ਬੱਚੇ ਅੱਜ ਅਸੀਂ ਬਣਾਈ ਏ ਅਰਬੀ। ਅੱਜ ਅਸੀਂ ਅਰਬੀ ਬਣਾਈ। ਅਸੀਂ ਅ ਬਸ ਓਨੂੰ ਜਿੱਦਾਂ ਫਰਾਈ ਕਰਕੇ ਅਰਬੀ ਨੂੰ ਤੇ ਉਸ ਤੋਂ ਬਾਅਦ ਜ ਜਿਦਾਂ ਪਨੀਰ ਵਗੈਰਾ ਦੀ ਅਸੀਂ ਗ੍ਰੇਵੀ ਬਣਾਣੇ ਏ ਨਾ। ਓਦਾਂ ਦੀ ਗ੍ਰੇਵੀ ਬਣਾ - ਕੇ, ਤੇ ਉਹਦੇ ਵਿੱਚ ਅਰਬੀ ਪਾ ਦਈਦਾ। ਬੱਚੇ ਜਰਾ ਥੋੜੇ ਖੁਸ਼ ਹੋ ਕੇ ਖਾ ਲੈਂਦੇ ਨੇ ਹੋਰ ਕੀ। ਬੱਚਿਆਂ ਲਈ ਬਣਾਈ ਦਾ, ਬੱਚੇ ਸਬਜ਼ੀ ਖਾਂਦੇ ਨੀ ਏ। ਅਤੇ ਉਹੀ ਸਬਜ਼ੀਆਂ ਨੂੰ ਥੋੜ੍ਹਾ ਤਰੋੜ-ਮੜੋੜ ਕੇ ਬਣਾ ਲਈਦਾ।
ਅੱਛਾ-ਅੱਛਾ। ਹਾਂ ਬਸ ਬੱਚੇ ਨੂੰ ਖਾਣੀ ਚਾਹੀਦੀ ਏ ਬਈ। ਸਬਜ਼ੀ ਤਾਂ ਉਹੀ ਰਹੇ ਨਾ, ਬਾਜ਼ਾਰ ਨਾਲੋਂ ਅੱਛਾ ਹੈ ਕਿ ਬੱਚੇ ਨੇ
ਹਾਂ ਘਰੋਂ ਤੇ ਖਾਧੀ ਏ। ਹਾਂ ਨਹੀਂ ਤਾਂ ਬੱਚੇ ਕਹਿੰਦੇ ਨੇ ਬਾਜ਼ਾਰੋਂ ਲਿਆ ਕੇ ਦਓ, ਇਹ ਲਿਆ ਕੇ ਦਿਓ। ਫਿਰ ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ ਬੱਚੇ ਕੀ ਕੱਢਦੇ।
ਬਸ ਮੇਰੇ ਬੱਚੇ ਇੱਕ ਪੜ੍ਹ ਰਿਹਾ। ਇੱਕ ਪੜ ਇੱਕ ਪੜ੍ਹਨ ਜਾਂਦਾ ਏ। ਇੱਕ ਦਸਵੀਂ ਚ ਪੜ੍ਹ ਰਿਹਾ, ਇੱਕ ਪੰਜਵੀਂ ਚ ਪੜ੍ਹ ਰਿਹਾ। ਹਾਂਜੀ, ਓਨਾ ਦੀਆਂ ਵੀ ਛੁੱਟੀਆਂ ਪੈ ਗੀਆਂ। ਬਸ ਹੋ ਗਈਆਂ ਬੱਸ ਕੁਮਣ ਹੀ ਜਾਵਾਂਗੇ ਹੁਣ।
ਅੱਛਾ, ਕਿੱਥੇ ਜਾਣਾ ਇਸ ਵਾਰ ਕੁਮਣ ਤੁਸੀਂ?
ਸ਼ਿਮਲਾ ਜਾਵਾ ਗੀ ਐਦਕੀ। ਹਾਂਜੀ ਬੱਚਿਆਂ ਦੇ ਪਾਪਾ ਕਹਿ ਰਹੇ ਸ਼ਿਮਲਾ ਚੱਲਾਂਗੇ। ਗਏ ਨੀ ਨਾ ਬੱਚੇ ਕਦੇ ਵੀ ਹਾਂਜੀ ਬੱਚੇ ਦੇ ਪਾਪਾ ਠੀਕ ਨੇ, ਹੋਰ ਤੁਸੀਂ ਸੁਣਾਓ?
ਬਸ ਵਧੀਆ ਸ਼ਿਮਲਾ ਫਿਰ ਕਿੱਦਾਂ ਜਾਓਗੇ ਬਾਏ ਕਾਰ ਬਾਏ ਟਰੇਨ?
ਅਸੀਂ ਸ਼ਾਇਦ ਪਲੇਨ ਵੱਲ ਚਲੇ ਜਾਈਏ।
ਵੈਰੀ ਗੁਡ ਆ ਵੀ ਠੀਕ ਹੈ, ਤੇ ਟਿਕਟ ਤੇ ਪਹਿਲੇ ਬੁੱਕ ਕਰਾਣੀ ਪਏਗੀ ਨਾ ਕਰਵਾ ਲਈ ਹੈ।
ਹਾਂਜੀ ਉਹ ਮੇਰੇ ਹਸਬੈਂਡ ਆਪੇ ਕਰਾ ਲੈਣਗੇ, ਉਹਨਾ ਨੂੰ ਸਭ ਆਂਦਾ। ਉਹ ਖੁਦ ਕਰਾ ਲੈਣਗੇ, ਫੇਰ ਇਨਾ ਕਮਾ ਰਹੇ ਕਿੱਥੇ ਖਰਚ ਕਰਨਾ ਇੱਥੇ ਹੀ ਖਰਚ ਕਰਨਾ
ਹਾਂ ਇਹ ਤੇ ਹੈ ਹੀ ਆ। ਚਲੋ ਠੀਕ ਏ ਸਾਨੂੰ ਵੀ ਲੈ ਜਾਣਾ। ਹੇਨਾ?
ਹਾਂਜੀ-ਹਾਂਜੀ ਕਿਉਂ ਨਹੀਂ, ਤੁਸੀਂ ਆਓ, ਅੱਛਾ ਹਾਂਜੀ ਤੁਸੀਂ ਤੇਰ ਵੀ ਗ੍ਰੇਵੀ ਵਾਲੇ ਬਣਾਉਂਦੇ ਹੋ ਨਾ? ਤੇ ਅਸੀਂ ਅਰਬੀ ਸੁੱਕੀ ਬਨਾਨੇ ਹਾਂ। ਅਸੀਂ ਪਹਿਲੇ ਅਰਬੀ ਨੂੰ ਛਿੱਲ ਲੈਂਣੇ ਆ। ਫੇਿਰ ਹਲਕਾ ਜਿਹਾ ਉਬਾਲ ਲੈਂਦੇ ਆਾਂ ਮਤਲਬ ਅੱਧੀ ਕੱਚੀ ਹੋਏ ਅੱਧੀ ਉਬਲੀ ਦੀ ਹੋਏ। ਫਿਰ ਐਦੇ ਚ ਕੱਟ ਲਗਾ ਕੇ ਨਾ ਉਹਦੇ ਚ ਮਸਾਲਾ ਭਰ ਕੇ ਨਮਕ ਮਿਰਚੀ ਚਾਟ ਮਸਾਲਾ ਭਰ ਕੇ ਫਿਰ ਔਹਨੂੰ ਤੇਲ ਵਿੱਚ ਫਰਾਈ ਕਰ ਲਉ
ਅੱਛਾ -ਅੱਛਾ- ਅੱਛਾ -ਅੱਛਾ ਚਲੋ, ਮੈਂ ਟਰਾਈ ਕਰਾਂਗੀ ਅਗਰ ਨਾ ਕੁਛ ਪਤਾ ਚੱਲੇ ਮੈਂ ਤੁਹਾਨੂ ਫੋਨ ਕਰ ਲਾਂਗੇ ਫਿਰ
ਹਾਂਜੀ- ਹਾਂਜੀ।
ਹਾਂ, ਹਾਂ ਠੀਕ ਹੈ। ਹੋਰ, ਹੋਰ ਕੀ ਕੀ ਆਂਦਾ ਤੁਆਨੂੰ ਬਣਾਣਾ।
ਬਸ ਬਣਾਣਾ ਤਾਂ ਮੈਨੂੰ ਬੋਤ ਕੁਛ ਆਂਦਾ ਹੈ। ਮੈਂ ਤਾਂ ਬੋਤ ਅੱਛਾ -ਅੱਛਾ ਬਣਾ ਲੈਂਦੀ ਆ। ਸਿੰਧੀ ਕੜੀ ਵੀ ਬਣਾ ਲਈਦੀ ਚੁੱਲੇ ਤੇ ਬਣਾਂਦੇ ਹਾਂ ਅਸੀਂ ਮਿੱਟੀ ਦੇ ਚੁੱਲ੍ਹੇ ਤੇ ਬਹੁਤ ਅੱਛੀ ਬਣਦੀ ਏ,।
ਅੱਛਾ, ਕਦੀ ਬਣਾ ਕੇ ਸਾਨੂੰ ਵੀ ਭੇਜ ਦੋ।
ਹਾਂ, ਕੋਈ ਗੱਲ ਨੀ ਜਦੋਂ ਬਣਾਵਾਂਗੇ ਅਸੀ ਤਾਨੂਂ ਜਰੂਰ ਖਿਲਾਂਵਾਗੇਂ।
ਠੀਕ ਹੈ, ਹੰਹ, ਹੋਰ। ਸਿੰਧੀ ਕਢਾਈ ਕਿੱਦਾਂ ਅ ਸਿੰਧੀ ਕੜੀ ਕਿੱਦਾਂ ਬਣਾਉਂਦੇ ਔ ਤੁਸੀਂ।
ਸਿੰਧੀ ਕੜੀ ਬਸ ਇਹੀ ਹੈ ਕਿ ਬਸ ਔਹਦੇ ਚ ਸਬਜ਼ੀਆਂ ਫਰਾਈ ਕਰਕੇ ਪੈਂਦੀਆਂ ਨੇ। ਹਾਂਜੀ, ਪਰ ਔ, ਹਾਂ ਗੋਭੀ ਹੋ ਗਏ, ਆਲੂ ਹੋ ਗਏ, ਮ ਟਰਨਜ ਹੋ ਗਏ। ਫਲੀਆਂ ਵਗੈਰਾ ਹੋ ਗਈਆਂ, ਜਿੰਨੀਆਂ ਸਬਜ਼ੀਆਂ ਆਵਣ ਯਾ ਔਨਾ ਹੀ ਬੈਸਟ ਰਹੇਗਾ। ਗਾਜਰਾਂ ਵੀ ਹੋਣਗੀਆਂ ਤੇ ਉਹਨਾ ਹੀ ਅੱਛਾ ਲੱਗੇਗਾ। ਚੰਗਰਾ ਨੂੰ ਫਰਾਈ ਕਰਨਾ, ਔਰ ਤੜਕਾ ਲਗਾ ਕੇ ਤੇ ਔਹ ਜਿਹੜਾ ਤੇਲ ਹੁੰਦਾ ਨਾ ਤ-ਤੜਕੇ ਵਾਲਾ। ਉਹਦੇ ਵਿੱਚ ਵੇਸਣ ਨੂੰ ਭੁੰਨ ਲੈਣਾ ਏ। ਵੇਸਨ ਭੁੰਨ ਕੇ ਕੜੀ ਬਣਾਣੀ ਵਾਲੀ।
ਠੀਕ ਹੈ।
ਔ ਵੈਸੇ ਪਤਲੀ-ਪਤਲੀ ਬਣਦੀ ਏ। ਇਸ ਲਗਦਾ ਸੀ ਦਈ ਨੂ ਤੜਕਾ ਲਗਾ ਦ ਮਤਲਬ ਇਹੀ ਮਤਲਬ ਉਹਦੀ ਜੋ ਸ਼ਕਲ ਹੋਏਗੀ ਨਾ ਉਹਦੀ ਇਸ ਤਰ੍ਹਾਂ ਹੀ ਹੋਏਗੀ, ਜਿਸਰਾ ਕੇ ਬਈ ਅਸੀਂ ਦਈ ਨੂੰ ਤੜਕਾ ਲਗਾਏਦਾ, ਹਾਂਜੀ।
ਅੱਛਾ-ਅੱਛਾ, ਚਲੋ ਕੋਈ ਨੀ, ਜਦੋਂ ਬਣਾਓਗੇ ਭੇਜ ਦੇਣਾ, ਫਿਰ ਮੈਂ ਬ ਬਣਾਵਾਂਗੀ। ਟਰਾਈ ਕਰਾਂ, ਅਵ ਸੁਣਨ ਚ ਤੇ ਅੱਛਾ ਲੱਗਦਾ ਪਿਆ, ਕਦੇ ਖਾਈ ਨਈ ਨਾ, ਉਏ ਇੱਕੋ ਹੀ ਟਾਈਪ ਦੀ ਖਾਈ ਦੀ ਏ ਕੜੀ।
ਹਾਂ ਅਸੀ
ਲੱਸੀ ਵਾਲੀ, ਚੁੇੱਲੇ ਦਾ ਤਾਂ ਟੇਸ ਟ ਈ
ਹਾਂ ਮੈਂ ਤਾਂ ਫ-ਫੂ ਮਤਲਬ ਫੁਲਕੇ ਵੀ ਉਸੱਰਾਂ ਈ ਪਕਾ ਦਿੰਦੀ ਨਾ ਥੱਲੇ ਚੁੱਲ੍ਹੇ ਤੇ ਬੱਚੇ ਬੜੇ ਖੁਸ਼ ਹੋ
ਅੱਛਾ-ਅੱਛਾ, ਓਹ ਤੰਦੂਰੀ ਬਣ ਜਾਂਦੇ ਹੋਣੇ ਆ ਫੁਲਕੇ।
ਤੰਦੂਰ ਵਾੱਕਣ ਆ ਜਾ ਕਦੇ ਜਿਸ ਤਰ੍ਹਾਂ ਪਾਣੀ ਦੀ ਹੱਥ ਦੀ ਰੋਟੀ ਪਕਾਉਂਦੇ ਨੀ ਤੰਦੂਰ ਵੱਕਣ ਉਹੀਔ ਫੀਲਿੰਗ ਆਂਦੀ ਏ। ਸਾਡੇ ਦੋ ਤਿੰਨ ਹੋਰ ਰਿਸ਼ਤੇਦਾਰ ਵੀ ਹੈ ਨੇ ਜਿਹਨਾਂ ਨੂੰ ਅੱਛੇ ਲੱਗਦੇ ਨੇ ਫ਼ੇਰ ਉਹ ਵੀ ਅਸੀਂ ਕਹਿ ਦਿੰਣੇ ਹਾਂ, ਜੀ ਅਸੀਂ ਚੁੱਲ੍ਹਾ ਚਲਾਯਾ ਦਾ ਆ ਜਾਓ। ਸਾਂਜਾ ਚੁੱਲ੍ਹਾ ਬਲਿਆ ਵੇ ਅੱਜ ਹਾਂਜੀ ਫੇਰ ਓਹ ਆ ਜਾਂਦੇ ਨੇ, ਫਿਰ ਉਹਨਾ ਨੂੰ ਵੀ ਬੜੇ ਟੇਸ ਲੱਗਦੀ ਏ ਰੋ ਬੜੇ ਖੁਸ਼ ਹੋ ਕੇ ਜਾਂਦੇ ਨੇ ਹਾਂਜੀ। ਹਾਂਜੀ-ਹਾਂਜੀ ਮਤਲਬ ਚੁੱਲ੍ਹੇ ਦੇ ਨਾ ਜਿਹੜਾ ਅੱਗ ਤੇ ਸਿੱਕਣ ਦਾ ਮਜ
ਹਾਂ ਅਲੱਗ ਹੀ ਹੁੰਦੈ ਇਹ ਤੈ ਹੈ ਹੀ ਐ ਹਾਂ ਗੈਸ ਦਾ ਸੇਕਨਾ ਹੋਰ ਚੁੱਲੇ ਦਾ ਸੇਕਣਾ ਬੜਾ ਅੰਤਰ ਏ
ਗੈਸ ਤੇ ਇਕਦਮ ਲਾਲ ਹੋ ਜੇਗੀ ਸੜ ਜੇਗੀ ਲੇਕਿਨ, ਚੁੱਲ੍ਹੇ ਤੇ ਹਲਕੀ ਹਲਕੇ ਲਾਲ ਹੋਏਗੀ ਰੈਡ ਆਏਗੀ, ਐ ਚੀਸ ਹੁੰ ਹਾਂਜੀ, ਸਾਡੀ ਕੜੀ ਤੇ ਉਬਲ ਉਬਲ ਕੇ ਲਾਲ ਹੋ ਜਾਂਦੀ ਏ, ਅਸੀਂ ਏਨਾ ਓਨੂੰ ਕਾੜਨੇ ਆ ਜਿੰਨਾ ਕੱੜਦੀ ਓਨੀ ਹੀ ਸ ਸਵਾਦ ਬਨਦੀ ਏ।
ਚਲੋ ਠੀਕ ਐ। ਚਲੋ ਕੋਈ ਨੀ, ਯਾ ਤੇ ਤੁਸੀਂ ਬਨਾ ਕੇ ਭੇਜ ਦੇਨਾ
ਹਾਂਜੀ, ਹਾਂਜੀ, ਹਾਂਜੀ, ਹਾਂਜੀ। ਜ਼ਰੂਰ, ਜ਼ਰੂਰ, ਜ਼ਰੂਰ ਚੱਕਰ ਲਗਾਨਾ ਹਾਂਜੀ ਬਸ। ਬੈਠੇ ਸੀ, ਧੋਪ ਬੜੀ ਤੇਜ਼ ਐ ਗਰਮੀ ਐ ਏਸੀ ਚਲਾਏਦਾ, ਬਸ ਮਸ਼ੀਨਾਂ ਰੱਖੀ ਦੀਆਂ ਨੇ ਆਪ
ਹਾਂ, ਬਿਲਕੁੱਲ ਚਲ ਕੰਮ ਬੀ ਜਰੂਰੀ ਏ, ਕੰਮ ਬੀ ਜਰੂਰੀ ਏ, ਅੱਜਕਲ ਦੇ ਟਾਈਮ ਚ ਤੇ ਫ੍ਰੀ ਬੈਨਾ ਬ ਬੇਕਾਰ ਐ।
ਹਾਂਜੀ।
ਚਲੋ, ਮੈਂ ਵੀ ਦੇ ਕੇ ਜਾਵਾਂਗੀ ਸੂਟ ਕੋਈ ਗੱਲ ਨੀ, ਮੇਰਾ ਹੁਨ ਮਨ ਕਰਦੈ ਚਲੋ ਦੇਖੋ ਅਗਰ ਫਿਟਿੰਗ ਆ ਜੇ ਤੇ ਫਿਰ ਤੁਆਡੇ ਕੋਲੋ ਹੀ ਸਵਾ ਲੇਆ ਕਰਾਂਗੇ, ਠੀਕ ਐ।
ਠੀਕ।
ਹੋਰ ਹੋਰ ਸੁਨਾਓ? ਤੁਹਾਡੀ ਬੇਟੀ ਨੇ, ਕਿ ਟੈਂਥ ਵਿੱਚ ਕੇੜੇ ਸਬਜੈਕਟਸ ਲਏ ਦੇ ਨੇ?
ਓਨੇ ਮੈਥ ਲਈ ਦੀ ਸੀ, ਮੈਥ ਹੀ ਪੜ ਰਈ ਐ। ਮੈਥ ਵਿਚ ਆਰਟਸ, ਹਾਂਜੀ-ਹਾਂਜੀ ਉੰ, ਹਜੇ ਤੇ ਪੇਪਰ ਹੋ ਗਏ। ਨਹੀਂ ਹਜੇ ਤੇ ਹੁਨ ਪਲੱਸ ਵਨ ਚ ਐਡਮਿਸ਼ਨ ਹੋਨਾ ਈ ਹਜੇ ਤੇ ਰਿਜ਼ਲਟ ਆਏਆ ਟੈਨਥ ਦਾ ਹਾਂਜੀ।
ਚਲੋ, ਹੋਰ ਸੁਨਾਓ?
ਕੋਚਿੰਗ ਦੇ ਟੀਚਰ ਸਿਲੈਕਟ ਕਰੇਗੀ ਨਾ, ਵੀ ਕਿਸੇ ਕੋਲੋਂ ਪੜ੍ਹ ਸਕਦੀ ਏ, ਸਬਜੈਕਟ ਤੇ ਓਨੇ ਮੈਥ ਹੀ ਲੈਨੇ।
ਅੱਛਾ ਠੀਕ ਐ, ਠੀਕ ਐ, ਮੈਥ ਵੀ ਅੱਛਾ ਐ ਮੈਥ ਦੀ ਲਾਈਨ ਬਹੋਤ ਹੈ ਮੈਥ ਦੀ ਜੋਬ
ਓਨੂ ਸੋ਼ਕ ਐ, ਮੈਥ ਪੜਨ ਦਾ ਨਾ
ਅੱਛਾ, ਅੱਛਾ ਚਲੋ ਵਦੀਆ ਸਗੋਂ ਕਈਆਂ ਨੂੰ ਤੇ ਸੋ਼ਕ ਹੀ ਨਹੀਂ ਹੁੰਦਾ। ਕਈਆਂ ਨੂੰ ਮੈਥ ਆਂਦੀ ਈ ਨੀ ਐ, ਕਈਆਂ ਨੂੰ।
ਨਈ ਆਂਦੀ ਸੀ, ਲੇਕਿਨ ਬਸ ਓਅ ਹੁੰਦਾ ਏ ਨਾ ਵੀ ਕੋਈ ਮੋਟੀਵੇਟ ਕਰੇ ਤੇ ਓ ਹੋ ਜਂਦਾ ਏ ਏਨੂੰ ਮੋਟੀਵੇਟ ਕੀਤਾ ਸੀ ਕਿਸੇ ਬੋਲੇਆ ਸੀ ਵੀ ਤੈਨੂੰ ਅੱਠ ਦਾ ਪਹਾੜਾ ਵੀ ਨੀ ਆਂਦਾ ਤੇ ਇਸਨੇ ਉਸ ਕਮਜ਼ੋਰੀ ਨੂੰ ਆਪਨੀ ਤਾਕਤ ਬਨਾ ਕੇ ਫਿਰ ਮੈਥ ਨਾਲ ਹੀ ਕੀਤਾ ਏ ਸਭ ਕੁਛ। ਐ ਚੀਜ਼ ਐ ਨਾਂ, ਮੋਟੀਵੇਟ ਵੀ ਹੋਨਾ ਚਾਹੀਦਾ ਏ ਨਥੋੜਾ
ਹਾਂ, ਬਿਲਕੁਲ- ਬਿਲਕੁਲ।
ਹਾਂਜੀ। ਏਸ ਕਰਕੇ ਨਾ ਫੇਰ ਕਰ ਲੈਦੇ ਨੇ। ਹੋਰ, ਤੁਸੀ ਕੀ ਬਨਾ ਰਏ ਓ? ਖਾਨਾ ਬਨਾ ਰਏ ਓ ਦੂਪੈਰ ਦਾ?
ਨਈ- ਨਈ ਹਜੇ, ਤੇ ਨਈ ਹੁਨੇ ਵੈਸੇ ਫੈਕਟਰੀ ਚਲੀ ਗਈ ਏ ਏਨਾਂ ਦੀ। ਤੇ ਹੁਨ ਬੱਚਿਆਂ ਨੂੰ ਬਨਾ ਕੇ ਦਾਂਗੀ ਡੇੜ ਵੱਜ ਗਿਆ
ਅੱਛਾ, ਅੱਛਾ, ਅੱਛਾ।
ਹਾਂ, ਬਸ ਲੇਟ ਉੱਠਦੇ ਨੇ ਲੇਟ ਨਾਸ਼ਤਾ ਹੁੰਦਾ ਐ ਹੁਨ ਲੇਟ
ਹਾਂਜੀ, ਅੱਜ- ਕੱਲ ਬੱਚਿਆਂ ਦੀ ਛੁੱਟੀਆਂ ਵੀ ਪੈ ਗਿਆਂ ਏ ਇਸ ਕਰ ਉੱਠ ਰਏ ਨੇ, ਫਿਰ ਆਪੁ ਅਪਣੇ ਆਪ ਨੂੰ ਵੀ ਫਿਰ ਦਿਲ ਕਰਦਾ ਚਲੋ ਵੀ ਥੋੜੀ ਦੇਰ ਰੈਸਟ ਚਕਾਲ੍ ਲਈਏ ਫਿਰ ਤਾ ਭਾਈ ਜੁੜ ਰਹਿਣਗੇ ਹੈ ਬੱਚੇ ਦੇ ਸਕੂਲ ਖੁੱਲ ਜਾਂਦੇ।
ਹਾਂ ਬਿਲਕੁਲ
ਹੋਰ ਸ
ਹੁਣ ਤੇ ਬਸ ਹਾਂ ਸਭ ਠੀਕ ਹੈ। ਘਰ ਸਭ ਠੀਕ ਹੈ। ਹੋਰ ਤੁਹਾਡੀ, ਕੁਛ ਨਹੀਂ ਬਸ ਮੈਂ ਇ ਕਹਿ ਰਹੀ ਹਾਂ ਘ ਮਾ ਮਰਜੀ ਤੁਹਾਡੀ।
ਹਾਂਜੀ -ਹਾਂਜੀ- ਹਾਂਜੀ -ਹਾਂਜੀ ਮਾਤਾ ਜੀ ਬਿਲਕੁਲ ਠੀਕ ਨੇ,
ਠੀਕ ਹੈ। ਹੋਰ, -
ਬਸ ਸਭ ਵਧੀਆ ਅੱਛਾ ਏ
ਠੀਕ ਹੈ। ਗਰਮੀ ਬਹੁਤ ਹੈ। ਗਰਮੀ ਦੇ ਤੇ, ਬ ਇੱਕ ਦੋ ਦਿਨ ਠੀਕ ਸੀ ਮੌਸਮ, ਹੁਣ ਫੇਰ ਗਰਮੀ, ਅੱਜ ਤੋਂ ਫਿਰ ਗਰਮੀ ਹੋ ਗਈ ਏ, ਕੱਲ੍ਹ ਤੱਕ ਫਿਰ ਵੀ ਮੌਸਮ ਠੀਕ ਸੀ।
ਹਾਂ।
ਅੱਜ ਤੇ ਬੋਤ ਗਰਮੀ ਹੋ ਗਈ ਐ। ਇੱਕ ਤੇ ਗਰਮੀ ਚ ਸਮਝ ਈ ਨੀ ਆ ਦਾ ਕੀ ਬਣਾਈ ਏ ਕੀ ਕਰੀਏ ਬੱਚੇ ਕਹਿੰਦੇ ਐ ਵੀ। ਚਾਹੀਦੈ। ਚਾਹੀਦੈ ਖਾਣ ਵਾਸਤੇ ਦਿਓ। ਚਲੋ ਹੋਰ ਸੁਣਾਓ ਤੁਸੀਂ ਸੁਣਾਓ ਕੁਛ?
ਹਮ-ਹਮ ਚਲੋ ਠੀਕ ਐ, ਹੈਣਾ ਮੈਂ ਤੁਹਾਨੂੰ ਕਰਦੀਆਂ ਫੋਨ ਫਿਰ।
ਹਾਂਜੀ ਓਕੇ ਜੀ। ਸਾਸ ਸ੍ਰੀ ਕਾਲ ਜੀ।